ਹੈਲੋ, ਸ਼ਸ਼ੀ ਆਲ ਜੀ।
ਸ਼ਸ਼ੀਕਾਲ। ਹਾਂਜੀ, ਵਦੀਆ।
ਅੱਛਾ, ਕੀ ਕਰਦੇ ਸੀ?
ਮੈਂ ਤਾਂ, ਮੇਰੇ ਮੇਰੇ ਪਰਾ ਦਾ ਕੁਛ ਸੀਗਾ ਸਕੂਲ ਦੇ ਵਿੱਚ ਚਾਰਟ ਵਗੈਰਾ ਦੇਨੇ ਸੀਗੇ, ਓ ਬਣਾਈ ਆਂਦੀ ਸੀ।
ਅੱਛਾ, ਠੀਕ ਐ।
ਓਦੀ ਤੇ ਕੋਈ, ਹਾ ਬੋ ਛੋਟਾ ਹੈਗਾ ਓਨੂੰ ਏਂਨਾ ਆਉਂਦਾ ਨੀ ਨਾ। ਓ ਡੈਕੋਰੇਸ਼ਨ ਜੀ ਕਰਨੀ, ਮਤਬ ਅਹ ਸਜਾਓਣਾ ਜੀ ਹੈਗਾ ਚਟ
ਹੂੰ- ਹੂੰ, ਹੂੰ-ਹੂੰ।
ਹਾਂ, ਓਹ ਫੇਰ ਓਨੂੰ ਆਉਂਦਾ ਨੀ ਗਾ, ਤਾਂ ਕਰਕੇ ਮੈ ਕਰ ਦੇਣ। ਮੈਂ ਕੇਆ ਮੈ ਵੇਲੀ ਬੈਠੀ ਆ ਮੈ ਕਰ ਦੇਨੀ ਆ।
ਥੋਡੀ ਡਰਾਇੰਗ ਵਧੀਆ ਹੈ ਹੀ?
ਹਾਂ ਵੀਰੇ, ਵਦੀਆ ਮੇਰੀ ਡਰਾਇੰਗ।
ਅੱਛਾ, ਤਾਂਹੀ ਤੁਸੀ ਕਰਦੇ ਹੋ।
ਹੂੰ।
ਇਥੇ ਏਹ ਵੀ ਆ ਨਾ ਛੋਟੇ ਬੱਚਿਆਂ ਨੂੰ ਹੁਣ ਕੰਮ ਜਾਦਾ ਦੱਸਣਦੇ ਐ। ਓਨਾਂ ਦੇ ਵੱਲੋਂ ਪੋਇੰਟਸ ਤੋਂ ਬਾਰਾ ਵਾ ਦੱਸ ਦਿੰਦੇ ਐ।
ਹੂੰ।
ਹੁਣ ਕਈ ਵਾਰ ਕੈਂਦੇ ਅਸਾਈਨਮੈਂਟਾਂ ਬਨਾ ਕੇ ਲਿਆਓ, ਆਹ ਕਰੋ, ਹਨਾ।
ਇਹ ਕਰੋ, ਹੁਣ ਛੋਟਾ ਬੱਚ ਚਾ ਹੁਨ, ਚੌਥੀ-ਪੰਜਵੀਂ ਆਲੇ ਜਵਾਕ ਨੂੰ ਅਸਾਈਨਮੈਂਟਾਂ ਦਾ ਏਨਾ ਨਈ ਪਤਾ। ਜਾ ਚੌਥੇ, ਦੂਜੀ, ਤੀਜੀ ਜ ਕਲਾਸ ਵੇ ਜਵਾਕਾ ਨੂੰ ਆਪਾਂ ਕੈ ਦਈਏ ਚਾਟ ਬਣਾ ਕੇ ਲਿਆਓ, ਆਹ ਕਰਕੇ ਲਿਆਓ। ਏ ਵੋ ਹਨਾ ਕੈਂਦੇ ਆ ਪ੍ਰਾਈਵੇਟ ਸਕੂਲਾਂ ਜਾ ਹੋਰ ਵੀ ਸਕੂਲਾ ਚ ਸਾਰੇ ਆਂ ਚ ਨਾ ਕੰਡੀਸ਼ਨਾ ਬੜੀਆ ਰੱਖ ਦੇ ਆ ਜਵਾਕਾਂ ਅੱਗੇ, ਓ ਜਵਾਕ ਨੂੰ ਓਸ ਲੈਵਲ ਤੱਕ ਤਾ ਪਤਾ ਹੀ ਨਹੀ ਹੁੰਦਾ ਹੈਗਾ।
ਹਾਂ।
ਤਾਂ ਕਰਕੇ।
ਅੱਜ-ਕੱਲ ਦੇ ਜਵਾਕ ਦੇ ਦਿਮਾਗਾਂ ਨੂ ਬੋਝ ਬਾੜਾ ਪਾ ਦਿੰਦੇ ਨੇ। ਤੇ ਏਂਨੇ ਆਲੇ ਹੁੰਦੇ ਨੀ ਗੇ ਜਵਾਕ ਪਰ।
ਪੈਲਾਂ ਮੰਨ ਲਓ ਸਕਿਨ ਦਾ ਸੀਗਾ, ਅੱਜ ਤੋ ਦਸ ਸਾਲ ਪੈਲਾਂ ਚਾਰਟ ਵਗੈਰਾ ਬੰਦੇ ਨੂੰ ਦਸ, ਅੱਠ ਵੀ ਚ ਅੱਠਵੀ, ਸੱਤਵੀ-ਅੱਠਵੀਂ ਜਾ ਕੇ ਦੱਸਣ ਲੱਗਦੇ ਈ, ਸੱਤਵੀ-ਅੱਠਵੀ ਚ ਆ ਕੇ ਚਾਰਟ ਵਗਾਓਣ ਬਣਾਓਨੇ। ਅਦੂ ਕੋਈ ਪ੍ਰੋਜੈਕਟ ਬਣਾਓਣਾ ਜਾ ਅਸਾਈਨਮੈਂਟ ਹੋਗੀਆ, ਯਾ ਪ੍ਰੈਟਿਕਲ ਹੋਗੇ, ਦੱਸਵੀ-ਬਾਰਵੀਂ ਚ ਆ ਕੇ ਲੱਗਦੇ ਸੀਗੇ, ਯਾ ਨੌਵੀਂ ਚ ਜਾ ਕੇ ਲੱਗਦੇ ਸੀਗੇ।
ਹਾਂ ਵੀਰੇ।
ਹੁੰ, ਹੁਣ ਤਾਂ ਸਟਾਰਟਿੰਗ ਚ ਹੀ ਲਾਓਣ ਲੱਗ ਗਏ ਜਵਾਕਾ ਨੂੰ। ਸਟਾਰਟਿੰਗ ਚ ਹੀ ਅਸਾਈਨਮੈਟ ਲਾਂਦੇ ਐ।
ਵਾੜਾ ਪਾਓਂਦੇ ਵੀਰੇ ਜਵਾਕਾਂ ਦੇ ਏਹ।
ਹੂੰ। ਓਹੀ ਤਾ ਗੱਲ ਆ। ਤਾ ਹੀ ਓ ਜਵਾਕ ਦੇ ਨਾ ਓਨਾਂ ਦੀ ਐ। ਜੇੜੀ ਸੇਹਤ ਹੈਗੀ ਓਹ ਡਾਊਨ ਹੋ ਰਹੀ ਐ, ਓਨਾ ਭਾਰ ਬੱਚੇ ਚ ਹੁੰਦਾ ਓਨਾ ਬੈਗ ਚ ਹੁੰਦਾ।
ਹਾਂ, ਹਾਂ ਇੱਕ ਏ ਵੀ ਕਾਰ ਨ ਹੈਗਾ ਵਾ ਜਵਾਕਾਂ ਤੇ ਬੋਝ ਵਾੜਾ ਪਾ ਦਿੰਦੇ ਨੇ। ਤੇ ਜਿਵੇ ਕਈ ਵਾਰ ਕੋਈ ਜਵਾਕ ਹੁੰਦੇ ਇਹੋ ਜਿਹੇੇ ਬੇਤਲੇ ਨਹੀ ਹੁੰਦੇ, ਭਈ ਓਹ ਏਨਾ ਕੰਮ ਕਰ ਸਕਣ। ਫੇਰ ਉਹ ਆ ਬਿਮਾਰ ਹੋ ਜਾਂਦੇ ਨੇ ਉਹ ਫੇਰ ਸਿਹਤ ਖ਼ਰਾਬ ਹੁੰਦੀ ਹੈਗੀ।
ਹੁ ਹੁੰ ਏਕ ਏ ਵੀ ਆ ਨਾ। ਹੁਣ ਟੀਚਰ ਕੰਮ ਜਿਆਦਾ ਦੱਸ ਉਂਦੇ ਐ ਇੱਕ ਘਰ ਦੇ ਈ ਕੈ ਦੇ ਆ। ਵੀ ਕੰਪੀਟੀਸ਼ਨ ਵਾਲਾ ਗਾ ਤੁਸੀਂ ਨਾ ਪਿੱਛੇ ਰੈ ਜਿਓ ਘਰੇ ਬੋਝ ਭਾਈ ਏਨਾ ਦੇ ਜਵਾਕਾਂ ਦੇ ਵੀ ਤੇ ਓਨਾਂ ਦੇ ਜਵਾਕ ਦੇ ਸੱਠ ਪਰਸੈਂਟ ਆ ਗੇ ਤੇਰੇ ਸੱਠ ਰੈ ਗੇ ਫਲਾਨੇ ਦੇ ਅੱਸੀ ਐ ਓਦੇ ਨੱਬੇ ਐ ਓਦੇ ਬਾਨਵੇਂ ਐ। ਜੇ ਮੰਨ ਲੋ ਇੱਕ ਦੇ ਇਕਾਨਵੇਂ ਆ ਗੇ ਦੂਜੇ ਨੱਬੇ ਪੁਆਇੰਟ ਕੁਛ ਵੀ ਆ ਗੇ ਨਾ ਜੀਰੋ ਪੁਆਇੰਟ ਪੰਜਾਹ ਵੀ ਘੱਟ ਗੇ ਪਰਸੈਂਟਜ ਤੌਰ ਤੇ ਯਾਦਾਂ ਨੰਬਰ ਵੀ ਘੱਟ ਗਿਆ ਤਾਂ ਵੀ ਕਹਿੰਦੇ ਓ ਤੈਥੋਂ ਏਕ ਨੰਬਰ ਵੱਧ ਕਿਵੇਂ ਲੈ ਗਿਆ ਤੂੰ ਪੜਿਆ ਨੀ ਤੂੰ ਐਂ ਨੀ ਕਰਿਆ ਤੇ ਤ ਏਨੇ ਪੈਸੇ ਖਰਾਬ ਕਰ ਤੇ ਸਈ ਗੱਲ ਆ
ਨਈ ਸਈ ਗੱਲ ਐ ਅੱਜ ਕੱਲ੍ਹ ਸਾਰੇ ਜਵਾਕਾਂ ਨੂੰ ਐਂਈ ਕਹਿੰਦੇ ਨੇ
ਹੁੰ, ਹੁੰ, ਹੁੰ।
ਅੱਜ ਕੱਲ੍ਹ ਦੇ ਜਿੰਨੇ ਵੀ ਛੋਟੇ ਪ੍ਰਾਇਮਰੀ ਸਕੂਲ ਚ ਪੜ੍ਹਦੇ ਮਲਬ ਛੋਟੇ ਪੈਲੀ ਤੋਂ ਲੈ ਕੇ ਪੰਜਵੀਂ ਤੱਕ ਦੇ ਜਵਾਕ ਓਨਾਂ ਤੇ ਵੀ ਬਰਡਨ ਐ। ਤੇ ਜੇੜੇ ਹੁਣ ਕੋਲਜ ਚ ਜਾਂਦੇ ਨੇ ਓਨਾਂ ਤੇ ਵੀ ਉਮੇ ਈ ਵਰਡਨ ਹੈਗਾ ਕਿਉਂਕਿ ਹੁਣ ਅੱਜ ਕੱਲ ਕਿੰਨਾ ਕੁ ਹ ਕਿੰਨਾ ਕਬ ਹੈਗਾ ਕੰਪੀਟੀਸ਼ਨ ਕਿੰਨਾ ਅੱਜ ਕੱਲ ਹਣਾ ਬੀ ਕੋਈ ਵੀ ਆਪਾਂ ਜੇ ਕੋਈ ਵੀ ਪੋਸਟ ਵਗੈਰਾ ਭਰਦੇ ਆਂ ਕੁੱਛ ਵੀ ਭਰਦੇ ਆਂ ਹੁਣ ਏਨੇ ਲੋਕ ਤਿਆਰੀ ਕਰਦੇ ਹੈਗੇ ਤੇ ਬੰਦਾ ਹੁਣ ਕੋਲਜ ਡਿਗਰੀ ਲੈਣ ਵਾਸਤੇ ਓ ਪੇਪਰਾਂ ਦਾ ਪੜ੍ਹੇ ਕਿ ਬੰਦਾ ਕੀ ਕੀ ਪੜ੍ਹੇ ਫੇਰ ਘਰੇ ਏਨੇ ਕੰਮ ਹੋ ਜਾਂਦੇ ਨੇ।
ਸਈ ਗੱਲ ਨਈ ਨਈ ਬੱਚੇ ਪਾਪਾ ਤਾ ਮੇਨ ਤਾਂ ਬੱਚੇ ਆ ਹਨਾ ਮੰਨ ਲੋ ਫੇਰ ਈ ਬੱਚੇ ਨੂੰ ਉਨੀ ਕੀ ਦੱਸੋ ਬੀ ਜਿੰਨੀ ਕੁ ਓਦੇ ਸਮਝ ਆ ਜੇ ਠੀਕ ਐ ਜਿਨੂੰ ਚੰਗੇ ਤਰੀਕੇ ਨਾਲ ਕਰ ਸਕੇ
ਹਾਂ
ਓਨਾ ਕ ਹੋਮਵਰਕ ਦਿਓ ਘਰ ਦਾ ਕੰਮ ਦਿਓ ਜਿੰਨਾ ਕੁ ਬੱਚਾ ਘਰੇ ਵੀ ਕੱਲਾ ਈ ਨੀ ਵੀ ਕਾਪੀ ਪੂਰੀ ਕਰ ਲਿਆ ਬਸ ਵੇ ਠੀਕ ਐ ਜੀ ਦੇਖ ਕੇ ਲਿਖ ਲੈ ਉਨੂੰ ਸਮਝੇ ਉਨੂੰ ਦਿਮਾਗ ਚ ਬਠਾਵੇ। ਓਦਾ ਮੀਨਿੰਗ ਸਮਝੇ ਵੀ ਕੱਲੀ ਕੱਲੀ ਗੱਲ ਦਾ ਕੀ ਮੀਨਿੰਗ ਏ ਚਾਹੇ ਏਕ ਪੈਰਾ ਦਸ ਦੋ ਏਕ ਪੈਰਾ ਨੀ ਹੁੰਦਾ। ਤਾਂ ਏਕ ਲੈਣ ਦਹ ਦੋ ਚਾਹੇ। ਬੀ ਇੱਕ ਲਾਈਨ ਆ ਕੰਪਲੀਟ ਵੀ ਇੱਕ ਲਾਈਨ ਕੰਪਲੀਟ ਕਰਕੇ ਲਿਆਉਣੀ ਹੈ ਔਰ ਉਨੂੰ ਅਰਥ ਨੀ ਪਤਾ ਵੀ ਇਦਾ ਅਰਥ ਕੀ ਐ ਆ ਚੀਜ਼ ਦਾ ਕੀ ਮੀਨਿੰਗ ਐ ਇਹਦਾ ਕੀ ਮੀਨਿੰਗ ਐ ਕੱਲੇ ਕੱਲੇ ਸ਼ਬਦਾਂ ਨੂੰ ਮਤਬਲ ਵੀ ਪਤਾ ਹੋਵੇ ਫੇਰ ਹੀ ਉਨੂੰ ਪੜ੍ਹੇ ਦਾ ਫਾਇਦਾ ਜੇ ਕਲਾ ਰੱਟਾ ਮਾਰ ਨਾਲ ਤਾਂ ਕੋਈ ਬੈਨੀਫਿਟ ਨੀ ਨਾ
ਹਾਂ ਐ ਤਾਂ ਹੈਗਾ ਗਾ
ਹੁਣ ਬੱਚਿਆਂ ਸਕੂਲ ਚ ਕੰਮ ਦੇਣ ਤੇ ਓਦੇ ਬਾਰ ਹੁੰਦਾ ਸੀ ਸਮਝ ਤੋਂ ਓਹ ਦੇਖ ਕੇ ਜਾਂ ਫੋਨ ਤੋਂ ਗੂਗਲ ਤੋਂ ਅੱਜ ਕੱਲ ਤਾਂ ਏ ਆਈ ਚੱਲ ਪਈ ਏ ਆਈ ਤੋ ਕੱਢ ਕੇ
ਹਾਂ ਚੈਟ ਜੀ ਪੀ ਟੀ ਚੱਲ ਪੀ ਅੱਜ ਕੱਲ ਤਾਂ
ਚੈਟ ਜੀ ਪੀ ਟ ਚੱਲ ਪੀ ਪਰ ਓ ਕੱਢ ਕੇ ਵੇਂ ਲਿਖ ਕੇ ਲੈ ਜਾਂਦਾ ਤੇ ਓਂਦੇ ਕੋਈ ਸਮਝ ਤਾਂ ਨੀ ਹੈ ਕੁਛ ਹੋਰ ਚੀਜ਼
ਹਾਂ ਬਸ ਏ ਤਾਂ ਦਿਨੋ ਦਿਨ ਈ ਜੇੜੇ ਨਿੱਕ ਬੱਚੇ ਨੇ ਕਿਥੇ ਤਾਂ ਬ ਜਵਾਕ ਅ ਹੋਵੇ ਸ਼ੁਰੂ ਤੋਂ ਮਤਲਬ ਪੈਲੀ ਤੋਂ ਲੈ ਕੇ ਦਸਵੀਂ ਤੱਕ ਜਾਂਦਾ-ਜਾਂਦਾ ਬੰਦਾ ਦਿਮਾਗ ਚੱਲੇ ਬੰਦੇ ਦਾ ਹੁਣ ਤਾਂ ਪੈਲੀ ਤੋਂ ਲੈ ਕੇ ਜਦੋਂ ਤੱਕ ਦਸਵੀ 'ਚ ਆਊਗਾ ਦਿਮਾਗ ਡੱਲ ਹੋ ਜਾਣਗੇ ਜਵਾਕਾਂ ਦੇ
ਸਈ ਗੱਲ ਆ ਸਈ
ਕਿਉਂਕਿ ਹੁਣ ਫੋਨਾਂ ਤੇ ਕੰਮ ਬਾਲਾ ਆਣ ਲੱਗ ਗਿਆ ਸਾਰਾ ਕੁਛ ਫੋਨਾਂ ਤੇ ਨਿਕਲ ਜਏਗਾ ਕੋਈ ਚੀਜ਼ ਸਮਝਣੀ ਨੀ ਕਰਨੀ ਬਸ ਏਦਾਂ ਚੇਪਾ ਮਾਰ ਕੇ ਲੈ ਜਾਓ।
ਸਈ ਗੱਲ ਐ।
ਅਹੀ ਜਵਾਕਾਂ ਤੇ ਬੋਝ ਪਈ ਜਾਂਦਾ ਹੈਗਾ।
ਸਈ ਗੱਲ ਉਹੀ ਏ ਨਾ ਮੰਨ ਲਓ ਜਵਾਕ ਨੂੰ ਖੇਡਣ ਦਾ ਟਾਈਮ ਹੀ ਨਈ ਮਿਲਦਾ। ਉਹਦਾ ਸਰੀਰ ਕਿੱਥੋਂ ਗਰੋਥ ਕਰੇ ਜ ਓ ਖੇਡੂਗਾ ਠੀਕ ਹੈ। ਭੱਜੂਗਾ, ਛਾਲ ਮਾਰੂਗਾ, ਖੇ ਬੋਲ ਮਾਰੂ, ਭੱਜੂ ਕੋਈ ਹੋਰ ਗੇਮ ਖੇ ਟੂ ਹਨਾ। ਕੋਈ ਵੀ ਗੇਮ ਕਰੂਗਾ ਟਾਈਮ ਮਿਲੂਗਾ ਉਹਦਾ ਸਰੀਰ 'ਚ ਸੁਧਾਰ ਆਊਗਾ ਓ ਅ ਜਿ ਮਲੂ 'ਚ ਸਹਿਣਸ਼ੀਲਤਾ ਬਾਰ ਜਾਊਗਾ ਗਰਾਉਂਡ 'ਚ ਜਾਊਗਾ। ਕੋਈ ਆਪਣਾ ਫਰੈਂਡ ਸਰਕਲ ਆਪਾਂ ਨੂੰ ਕੁਛ ਕੈਂਦਾ ਕੋਈ ਕੁਛ ਕੈਂਦਾ ਜਿ ਸਹਿਣ ਸੀਲਤਾਂ ਵਧੂਗੀ। ਠੀਕ ਹੈ ਕੱਲਾ ਪੜ੍ਹਾਈ ਏ ਮੰਨ ਲਓ ਬੰਦਾ ਫਿਜੀਕਲ ਤੌਰ ਤੇ ਫਿੱਟ ਹੋਣਾ ਚਾਹੀਦਾ ਹੈ ਬੰਦਾ ਮੈਂਟਲੀ ਤੌਰ ਤੇ ਸਟਰੋਂਗ ਹੋਣਾ ਚਾਹੀਦਾ ਮਜ਼ਬੂਤ ਹੋਣਾ ਚਾਹੀਦਾ। ਜਾਣੀ ਕਿ ਉਹਨੂੰ ਕੋਈ ਬੰਦੇ ਨੇ ਕਿਸੇ ਕੋਈ ਗੱਲ ਕਹਿ ਤੇ ਉਹਨੂੰ ਸ ਸਹਾਰਨ ਦੇ 'ਚ ਹਿੰਮਤ ਹੋਵੇ ਅੱਜ ਕੱਲ੍ਹ ਕਿਸੇ ਬੱਚੇ ਜਿ ਕੋਈ ਗੱਲ ਸਹਾਰਨ ਦੀ ਹਿੰਮਤ ਹੈਨੀਗੀ ਇੱਕ ਗੱਲ ਕਹਿ ਦੋ ਉ ਚਾਰ ਸੁਣਾਉਂਦੇ ਆ ਹੂੰ।
ਸੁਣਾਉਂਦੇ ਹੈਗੇ ਸਹਿਣਸ਼ੀਲਤਾ ਨਾ ਦਿਨੋ ਦਿਨ ਹੀ ਘੱਟਦੀ ਜਾ ਰਹੀ ਹੈ ਸਾਰਿਆਂ ਦੇ ਵਿੱਚ ਹੀ ਕਿਉਂਕਿ ਜ ਜਿਵੇਂ ਹੁਣ ਉਹੀ ਗੱਲ ਹੈ ਵੀ-ਵੀ ਸ਼ੁਰੂ ਤੋਂ ਹੀ ਜਦੋਂ ਜਵਾਕ ਫਿਰ ਉਵੇਂ ਚੱਲਿਓ ਬਈ ਜਦੋਂ ਇਸ ਬੰਦਾ 'ਚ ਕੋਈ ਗੱਲ ਸਹਿਣੀ ਹੀ ਨਈ ਕਿਸੇ ਕਿਸੇ ਦੀ ਨਾ ਮਾਂ ਦੀ ਨਾ ਬਾਪ ਦੀ ਵੱਡੇ-ਛੋਟੇ ਦੀ ਕੋਈ ਅ ਹੋਨੀ ਸੈਂਸ ਵੀ ਆਪਾਂ ਨਾ ਗੱਲ ਮੰਨੀਏ ਵੀ ਜਦੋਂ ਜਵਾਕ ਨੂੰ ਆਪਾਂ ਸ਼ੁਰੂ ਤੋਂ ਹੀ ਆਪਾਂ ਉਹਦੀ ਕ ਜੇੜੀ ਕਾਮਨ ਸੈਂਸ ਓ ਐ ਰੱਖਾਂਗੇ ਵੀ ਭਈ ਵੀ ਤੂੰ ਕਿਸੇ ਦੀ ਗੱਲ ਨਈ ਝੱਲਣੀ ਆਹ ਨੀ ਕਰਨਾ ਅਗਲੇ ਨੂੰ ਜਵਾਬ ਦੇਣਾ ਓ ਕਰਨਾ। ਫਿਰ ਉਵੇਂ ਬਨਵਾਣਾ ਜਵਾਕ
ਫਿਰ ਉਵੇਂ ਬਾਕੀ ਨਾ ਲੋਕ ਜਵਾਕਾਂ ਨੂੰ ਬਾਰ ਕੱਢਣੋਂ ਹਟ ਗਈ ਓ ਕੱਲਾ ਜੋ ਰੈਂਦਾ ਹੈਗਾ ਉਹਨੂੰ ਐ ਹੁੰਦਾ ਸੀ ਮੈਂ ਹੀ ਸਈ ਆਂ।
ਬਈ ਮੈਂ ਈ ਸਈ ਆਂ।
ਹਾਂਜੀੇ ਪਤਾ ਬਾਰ ਜਾਊਗਾ ਓ ਚਾਰ ਜਨਾਂ ਦੀ ਗੱਲ ਸੁਣੂਗਾ ਉਹਨਾਂ ਦੇ ਗੱਲ 'ਚ ਪੁਆਇੰਟ ਫੜੂਗਾ ਪਤਾ ਲੱਗੂ ਵੀ ਇਹ ਬੰਦਾ ਸਈ ਏ। ਕਿ ਏ ਸਈ ਹੈ ਕਿ ਮੈਂ ਸਈ ਆਂ।
ਹਾਂ ਇਹ ਤੇ ਹੈ।
ਪੈਲਾਂ ਤੇ ਮੇਰੇ ਪੁਰਾਣੇ ਬਜ਼ੁਰਗ ਕੈਂਦੇ ਹੁੰਦੇ ਸੀ ਵੀ ਸੱਥ ਕਰਨਾ ਜਰੂਰੀ ਹੈ ਵੀ ਸੱਥ ਅੱਜ-ਕੱਲ ਓ ਥਾਈ 'ਚ ਕਹਿ ਲੋ ਬੈਠਣਾ ਜ਼ਰੂਰੀ ਏ। ਤੇ ਉਹਦੇ ਨਾਲ ਤਿਨਾ ਜਵਾਕਾਂ 'ਚ ਨਾ ਸਹਿਣਸ਼ੀਲਤਾ ਏ। ਹੁਣ ਅੱਜ- ਕੱਲ ਕੋਈ ਕਿਤੇ ਬੈਂਦਾ ਨਈ ਕਰਦਾ ਨਈ ਕੱਲੇ ਘਰੇ ਬੈਠੇ ਰੈਂਣਗੇ ਫੋਨ ਚੱਕ ਕੇ ਬੈਠੇ ਰੈਂਣਗੇ। ਜੇ ਮਤਲਬ ਮੰਨ ਲਉ ਬੰਦਾ ਥਾਈ 'ਚ ਬੈਠੋ ਜਾਂ ਸੱਥ 'ਚ ਬੈਠੋ ਕੋਈ ਆਪਣੇ ਏਜ ਚੋਂ ਵੱਡਾ ਵੀ ਆਉਂਦਾ। ਕੋਈ ਛੋਟਾ ਵੀ ਆਉਂਦਾ ਕੋਈ ਆਪਾਂ ਨੂੰ ਕੁਛ ਕਹਿ ਕੇ ਬੁਲਾਉਂਦਾ ਕੋਈ ਕੁਛ ਕਹਿ ਕੇ ਬਲਾਉਂਦਾ ਕੋਈ ਪੁੱਠਾ ਨਾਂ ਲੈਂਦਾ ਕੋਈ ਸਿੱਧਾ ਨਾਂ ਲੈਂਦਾ ਕੋਈ ਮੋਟਾ ਕਹਿੰਦਾ, ਕੋਈ ਪਤਲਾ ਕਹਿੰਦਾ, ਕਿਵੇਂ ਵੀ ਲਾ ਲਓ ਆਪਣੇ ਨਕਸ਼ ਰਕੋਡਿੰਗ ਵੀ, ਕਹਿੰਦੇ ਹਨਾ ਤੇ ਉਹ ਆਪਾਂ ਨੂੰ, ਕਹਿਣੇ ਆ ਓਹ ਉੱਥੇ ਆਪ ਨੂੰ, ਹਾਸੀ ਮਜ਼ਾਕ ਕਰ ਲਉੱ, ਆਪਣੀ ਸਹਿਣਸੀਲਤਾ ਵੱਧ ਜਾਂਦੀ ਹੈ, ਹੁਣ ਜੇ ਮੰਨ ਲਓ ਬੰਦਾ ਇਕੱਲਾ ਹੀ, ਬੈਠਾ ਰੂਗਾ। ਉਹਨੂੰ ਕਿਸੇ ਬੰਦੇ ਨੇ ਉਏ ਵੀ ਕਹਿਤਾ ਉਹਨੂੰ ਐਂ ਲੱਗੂ, ਮੈਨੂੰ ਉਂਏ ਕਿਉਂ ਕਹਿਤਾ, ਇਹਨੇ।
ਹਾਂ, ਇਹ ਤਾਂ ਹਾਲ ਏ ਹੈ ਜੀ, ਹੂੰ।
ਇਕਲਾ ਪੜਾਈ, ਦੇ ਨਾਲ -ਨਾਲ ਉਹਨਾ ਨੂੰ ਮੰਨ ਲਓ, ਫਿਜ਼ੀਕਲ ਐਕਟੀਵਿਟੀ, ਦਾ ਵੀ ਬੱਚੇ ਦਾ ਹੋਣਾ, ਮੇਨ ਜ਼ਰੂਰੀ ਐ, ਅੱਜਕੱਲ।
ਹਾਂ।
ਬੱਚੇ, ਬਡ ਦੇ ਰਹੇ ਪੜਾਈ ਤੌਰ ਤੇ
ਹਾ।
ਬਹੁਤ ਅੱਗੇ ਜਾ ਰਹੇ ਹੈਗੇ ਪਰ ਮੈਂਟਲੀ ਤੌਰ ਤੇ ਕਹਿ ਲਓ। ਜਾਂ ਫਿਜੀਕਲ ਤੌਰ ਤੇ ਕਹਿ ਲਓ ਬੱਚੇ ਪਿੱਛੇ ਹੋ ਰਹੇ। ਦਿਨੋ- ਦਿਨ ਮੰਨ ਲਓ ਉਹਨਾਂ ਦਾ ਫਿਜ਼ਕਲ ਫਿਟਨੈਸ ਹੈ ਜਾਂ ਦਿਮਾਗ ਦੀ। ਮ ਤੌਰ ਤੇ ਜਿਹੜੀ ਉਹਨਾਂ ਨੂੰ ਪਰੇਸ਼ਾਨੀ, ਉਹਦਾ ਜ਼ਿਆਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜੇ ਬੰਦਾ ਫਿਜੀਕਲ ਤੌਰ ਤੇ ਫਿੱਟ ਹੋਊ ਕੋਈ ਬਿਮਾਰੀ ਨੀ ਲੱਗਣੀ ਜੇ ਕੋਈ ਬਿਮਾਰੀ ਨਹੀਂ ਲੱਗਣੀ। ਤਾਂ ਬੰਦੇ ਦਾ। ਸਰੀਰ ਸਹੀ ਹੋਊਗਾ, ਸਰੀਰ ਸਹੀ ਹੈ, ਬੰਦਾ ਮਾਇੰਡ ਸਹੀ ਹੋਊਗਾ, ਮਾਇੰਡ ਸਹੀ ਹੈ ਜੇ ਬੰਦੇ ਦਾ ਬੰਦਾ। ਵੀ ਪੜੂਗਾ ਜਿਹੜੀ ਚੀਜ਼ ਪੜੂਗਾ ਉਹ ਬੰਦੇ ਦੇ ਦਿਮਾਗ ਚ ਬੈਠੂਗੀ।
ਹਾਂ ਜਿਹੜਾ ਬੰਦਾ ਜ਼ਿਆਦਾ ਸੋਚਾਂ ਚ ਪੈ ਜਾਂਦਾ ਵਾ ਜਦੋਂ ਇਹੋ ਜਿਹੇ ਕੰਮਾਂ ਕਰ ਜਦੋਂ ਬੰਦੇ ਸਹਿਣਸ਼ੀਲਤਾਂ ਨਹੀਂ ਹੁੰਦੀ ਹੈਗੀ। ਤਾਂ ਆਪਾਂ ਜੇ ਕੋਈ ਗੱਲ ਕਹਿ ਦੇ ਆਪਾਂ ਆਪਣੇ ਰੜਕੇ ਆਉਂਦੇ ਰਹਿੰਦੇ ਨੇ ਪਹਿਲੀ ਗੱਲ ਤਾਂ ਆਪਾਂ ਅਗਲੇ ਨੂੰ। ਇਕ ਦੀਆਂ ਚਾਰ ਸੁਣਾ ਕੇ ਆਉਂਣੇ ਆਗੇ। ਤੇ ਹਾਂ ਇਹੀ ਗੱਲ ਹੈਗੀ ਹੋਗੀ ਅੱਜ ਕੱਲ ਦੇ ਜਵਾਕਾਂ ਦੇ ਵਿੱਚ। ਨਾ ਹੀ ਸਹਿਣਸ਼ੀਲਤਾ ਗੀ, ਨਾ ਹੀ ਉਹ ਮੈਨੀ। ਕ ਕੋਾਮਨ ਸੈਂਸ ਵੀ ਨਹੀਂ ਹੈਗੀ ਅੱਜ ਕੱਲ ਦੇ ਜਵਾਕਾਂ ਚ ਜਮਾ ਹੀ।
ਹੂੰ। ਹੂੰ।
ਨ ਕਿ ਮਂਕੇ ਕਿਸੇ ਕੋਈ ਬੰਦਾ ਵੱਡਾ ਹੈਗਾ ਹੈ ਜੇ ਉਹਨੂੰ। ਆਪਾਂ ਨੂੰ ਕੁਛ ਕਹਿ ਤਾ ਵੀ ਆਪਾਂ ਉਹਨੂੰ ਨਾ ਕਹੀਏ, ਉਹਨਾਂ ਨੂੰ ਇਹ ਨੀ ਪਤਾ ਲੱਗਦਾ ਹੈਗਾ। ਉਹਨੂੰ ਐ ਲੱਗਦਾ ਬਸ ਮੈਂ ਹੈਗੀ ਬਸ ਮੈਂ ਹ ਬਸ, ਇਹੀਂ ਲੱਗਦਾ ਹੈਗਾ। ਵੀ ਮੈਂ ਸਹੀ ਆ, ਹੋਰ ਸਾਰੇ ਗ਼ਲਤ ਨੇ।
ਹੂੰ ਸਹੀੱ ਗੱਲ ਹੈ। ਉਹੀ ਤੇ ਗਲ ਐ।
ਹੂੰ ਕੁਛ ਨਾ ਏ ਹੁੰਦਾ ਵੀ ਪਰਵਰੀਸ਼। ਵੀ ਹੁੰਦਾ ਗਾ ਜਿਵੇਂ ਅਗਲੇ ਨੂੰ ਘਰੇ ਸਿਖਾਇਆ ਜਾਊਗਾ ਉਵੇ ਵੀ ਚੱਲਦਾ ਜਵਾਕ।
ਹੂੰ ਸਹੀ ਗੱਲ ਆ, ਜਿਵੇਂ ਘਰੇ ਸਮਝ ਆਉਂਦੇ ਆਗਲਾ ਓਵੇਂ ਕਰੇ ਜਾਂਦਾ ਹੈ ਗਾ।
ਹਾਂ ਕਿਉਂਕਿ ਜਦੋਂ ਜਵਾਕ ਛੋਟਾ ਹੁੰਦਾ ਹੈਗਾ ਤੇ ਪਹਿਲੇ ਦਿਨ। ਸਕੂਲ ਜਾਂਦਾ ਉਹ ਕੋਰਾ ਵਰਕਾ ਹੁੰਦਾ ਗਾ ਵੀ, ਹੈਗਾ ਵੀ ਜਿਹੜਾ ਕੁਛ ਉਹਨੂੰ ਪਹਿਲੇ ਦਿਨ ਸਿਖਾ। ਟੀਚਰ ਨੇ ਦੱਸਤਾ ਵੀ ਹਾਂ, ਸਵੇਰੇ ਆ ਕੇ ਭਾਈ ਮੈਨੂੰ ਸਤਿ ਸ੍ਰੀ ਅਕਾਲ ਬੁਲਾਉਣੀ ਹੈ, ਜਾਂ ਜਿਵੇਾਈ ਸਕੂਲਾਂ ਚ ਗੁੱਡ ਮੋਾਰਨਿੰਗ ਬੁਲਾਉਣੀ ਆ ਉਹ ਵਿਚ- ਜੇ ਜਾਂ ਜੇ ਜਵਾਕਾਂ ਨੂੰ ਉਹ ਦੇਖ। ਕੋਈ ਪਹਿਲਾਂ ਵਾਲੇ ਜਵਾਕ ਵੱਡੇ ਜਵਾਕ ਕਿਵੇਂ ਕਰਦੇ ਹੈਗੇ। ਹਨਾ ਸਰਾਰਿਆਂ ਨਾਲ ਮੈਡਮ ਆ ਕਿਵੇਂ ਆਪਦਾ ਬਿਹੇਵ ਰਾ। ਦੇ ਆਗੇ ਵੀ, ਕਿਵੇਂ ਬੁਲਾਉਂਦੇ ਚਲਾਉਣਾ ਬੁਲਾਉਣੀ ਚਲਾਉਣੀ ਕਿਵੇਂ ਆ ਉਹਨਾਂ ਦੀ, ਉਹ ਉਵੇਂ ਬਣ ਜਾਂਦੇ ਨੇ। ਉਹ ਨੂੰ ਐਂ ਲੱਗਦਾ ਵੀ ਹਾਂ ਇਹੀ ਵਧੀਆ ਲੱਗਦਾ ਹੈ।
ਸਹੀ ਅਲ। ਸਹੀ ਹੈ।
ਹਾਂ ਉਹ।
ਹਾਂ ਅੱਜ ਕੱਲ੍ਹ ਤਾਂ ਬੱਚਿਆਂ ਨੂੰ ਜੇ। ਆਪਾਂ ਕਵਾਂਗੇ ਵੀ ਬਈ ਸਾਰਿਆਂ ਨੂੰ ਗਲੀ ਚ ਆਂਢ ਗਮਾਂਢ ਚ ਬੁਲਾ ਤੇ ਤੈਨੂੰ ਕੋਈ ਕੁਛ। ਕੈਂਦਾ ਗੁੱਸਾ ਨੀ ਕਰਨਾ ਉਹ ਵੱਡੇ ਹੋਏ ਚ ਉਹ ਸੈਣਸ਼ੀਲਤਾ ਬਣ ਜੂ ਜੇ ਆਪਾਂ ਕੈ ਤਾ ਵੀ। ਤੇ ਤੈਨੂੰ ਕਿਸੇ ਨੇ ਇੱਕ ਗੱਲ ਕੀਤੀ ਤੂੰ ਚਾਰ ਕਹੀ ਤੂੰ ਜੇ ਕੇ ਨੇ ਤੇਰੇ ਉਂਗਲ ਲਾਈ ਤੂੰ ਲੱਪੜ ਮਾਰੀ। ਡਲੀ ਮਾਰੀ ਤੂੰ ਡਲਾ ਮਾਰੀ ਉਹ ਵੱਡਾ ਹੋ ਕੇ ਤਾਂ ਮਾਇੰਡ ਉਸ ਹਿਸਾਬ ਦਾ ਹੀ ਬਣ ਜੂਗਾ।
ਹਾਂ। ਫੇਰ ਉਹ ਵੀ ਤਾਂ ਗੱਲ ਆ ਵੀ ਉਹ ਇਹੋ ਜੇਹੇ ਜਵਾਕ ਹੀ ਵੱਡੇ ਹੋ ਕੇ ਤੰਗ ਕਰਦੇ ਨੇ ਫਿਰ ਫਿਰ ਮਾਂ ਬਾਪ ਕੈ ਦਿੰਦੇ ਆ ਵੀ ਭਾਈ। ਸਾਡੇ ਵਕ ਨਾ ਆ ਕੀ ਬਣ ਗਈ ਲਿਖਿਆ ਹੀ ਐਂ ਸੀ ਆਹ ਸੀ ਉਹ ਸੀ।
ਹਮ ਤਾਂ ਚਲੋ ਠੀਕ ਹੈ ਵੀਰੇ।
ਠੀਕ ਹੈ ਵੀਰੇ ਬਸ ਠੀਕ।